ਹਾਂ ਮਤਲਬ।
ਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ
ਤੁਸੀਂ ਦੱਸੋ?
ਜੀ ਮੇਰਾ ਵੀ ਸਬ ਵਧੀਆ
ਹੋਰ ਕੀ ਕਰ ਰਓ ਜੀ ਅਜ-ਕਲ
ਬਸ ਤੁਹਾਡੇ ਕੋਲ ਗੱਲ ਪੁੱਛਣੀ ਸੀ ਆ ਇੱਕ ਅੱਜ-ਕੱਲ ਜਿਵੇਂ ਵੈਦਰ ਚੱਲ ਰਿਹਾ ਜਿਵੇਂ ਧੋਪ ਵੀ ਨਿਕਲਦੀ ਏ ਬਾਰਿਸ਼ ਵੀ ਨਿਕਲਦੀ ਏ ਤੇ ਮਤਲਬ ਕੀ ਮਤਲਬ ਕੀ ਨੁਕਸਾਨ ਤੇ ਫਾਇਦਾ ਹੋ ਰੇਆ ਬੱਚਿਆਂ ਨੂੰ ਵੀ ਤੇ ਅੱਜ-ਕੱਲ ਜਿਵੇਂ ਫਾਰਮਰ ਵਗੈਰਾ ਹੈਗੇ ਨੇ ਉਨਾਂ ਨੂੰ ਵੀ ਦੱਸ ਸਕਦੇ ਹੋ ਮੈਨੂੰ
ਹਾਂਜੀ ਹਾਂਜੀ ਹੁਨ ਤੁਸੀਂ ਐ ਦੇਖੋ ਨਾ ਜੀ ਜਵੇੈਂ ਕਦੀ ਧੁੱਪ ਨਿਕਲਦੀ ਕਦੀ ਬਾਰਿਸ਼ ਆ ਰੀ ਆ ਐ ਵੀ ਬਿਮਾਰ ਹੋਣ ਵਾਲਾ
ਹਾਂਜੀ।
ਯ ਤੇ ਬਾਰਿਸ਼ ਹੋਵੇ ਤੇ ਸਈ ਤਰੀਕੇ ਨਾਲ ਹੋਵੇ ਨਾ ਕਦੀ ਬਾਰਿਸ਼ ਹੋ ਰਹੀ ਆ, ਕਦੇ ਧੁੱਪ ਨਿਕਲ ਰੀਏ, ਫੇਰ ਹੁੰਮਸ ਹੋ ਰਹੀ ਆ ਏ ਬੋਤ ਜਿਆਦਾ ਨਾ ਦੇਖੋ ਇਨਵਾਇਰਮੈਂਟ ਖ਼ਰਾਬ ਹੋ ਰੇਆ
ਸਈ ਗੱਲ ਕਹੀ
ਓਹੀ ਤੇ
ਅੱਜ-ਕੱਲ ਨਾ ਦੇਖ ਸਕਦੇ ਹੋ ਜਿਵੇਂ ਬਾਰਿਸ਼ ਵੀ ਆਂਦੀ ਆ ਧੁੱਪ ਵੀ ਆਂਦੀ ਏ ਜਿਨਾ ਕਰਕੇ ਇਸ ਮੌਸਮ ਵਿੱਚ ਬੱਚਿਆਂ ਦੀ ਕਿੰਨੀ ਤਬੀਅਤ ਖ਼ਰਾਬ ਹੋ ਜਾਂਦੀ ਕਈ ਬੱਚਿਆਂ ਨੂੰ ਤੁਸੀਂ ਦੇਖ ਸਕਦੇ ਓ ਟਾਈਫਾਈਡ ਵਗੈਰਾ ਹੋ ਰਹੇ ਨੇ ਜਾਂ ਬੁਖਾਰ ਕਿੰਨਾ ਚੱਲ ਰਿਹਾ ਬੱਚੇਆਂ ਨੂੰ ਅੱਜ-ਕੱਲ ਤੇ ਇਸ ਮੌਸਮ ਵਿੱਚ ਹਾਂਜੀ ਹਾਂ ਇਸ ਮੌਸਮ ਵਿੱਚ ਦੇਖ ਸਕਦੇ ਹੋ ਮੱਛਰ ਕਿੰਨੇ ਆ ਗਏ ਨੇ ਤੇ ਮੱਛਰ ਦੇ ਕਾਰਨ ਕਈਆਂ ਨੂੰ ਡੇਂਗੂ, ਮਲੇਰੀਆ ਵਗੈਰਾ ਹੋ ਰੇਆ ਬੱਚਿਆਂ ਨੂੰ ਤੇ ਕਿਉਂਕਿ ਇਸ ਮੌਸਮ ਵਿੱਚ ਦੇਖੋ ਯੋ ਕੀੜੇ-ਮਕੌੜੇ ਵਗੈਰਾ ਆਦੇ ਨੇ
ਬਿਲਕੁਲ ਜੀ ਬਿਲਕੁਲ
ਮੱਛਰ ਵਗੈਰਾ ਜਿਦੇ ਕਰਕੇ ਬੱਚਿਆਂ ਦੀ ਮਤਲਬ ਸਿਹਤ ਵਗੈਰਾ ਖ਼ਰਾਬ ਹੋ ਜਾਂਦੀ ਏ
ਬਹੁਤ ਜਿਆਦਾ ਜੀ ਬਹੁਤ ਜਿਆਦਾ ਐ ਤੇ ਦੇਖੋ ਜੀ ਇਨਵਾਇਰਮੈਂਟ ਤਾਂ ਖ਼ਰਾਬ ਹੋਇਆ ਦਾ ਜੀ ਕਿਉਂਕਿ ਪ੍ਰਲਿਊਸ਼ਣ ਦੇਖੋ ਕਿੰਨਾ ਹੈਗਾ
ਸਈ ਗੱਲ ਏ ਪੋਲਿਊਸ਼ਨ ਦੇਖੋ ਹਰ ਚੀਜ਼ ਦਾ ਪੋਲਿਊਸ਼ਨ ਹੈਗਾ ਤੁਸੀਂ ਗੱਡੀ ਚਲਾ ਰੇਅ ਓ ਗੱਡੀ ਦਾ ਵੀ ਪੋਲਿਊਸ਼ਨ ਮਤਲਬ ਧੂੰਆਂ ਜਦੋਂ ਛੱਡਦੀ ਆ ਓ ਤੇ ਅੱਜ- ਕੱਲ ਫੈਕਟਰੀਆਂ ਕਿੰਨੀਆਂ ਵੱਧ ਗਈਆਂ ਤੇ ਫੈਕਟਰੀਆਂ ਵਾਲੇ ਜਿਹੜੇ ਪਲਊਸ਼ਨ ਫੈਲਾ ਰਏ ਨੇ ਤੁਸੀਂ ਦਿੱਲੀ ਸ਼ਹਿਰ ਦਾ ਦੇਖ ਹੀ ਸਕਦੇ ਹੋ ਕਿੰਨੀ ਫੈਕਟਰੀ ਫੈਕਟਰੀਆਂ ਹੈਗੀਆਂ ਉੱਧਰ ਤੇ ਪੋਲਿਊਸ਼ਨ ਦੀ ਮਤਲਬ ਕਿੰਨਾ ਪੋਲਿਊਸ਼ਨ ਵੱਧ ਗਿਆ ਲੋਕੀ ਸਾਹ ਲੈਣਾ ਕਿੰਨਾ ਔਖਾ ਹੁੰਦਾ ਦਿੱਲੀ ਵਿੱਚ ਚ ਟ੍ਰੈਫਿਕ ਵੀ ਕਿੰਨਾ ਹੁੰਦਾ ਹੈ ਜਿਹਦੇ ਕਰਕੇ ਪੋਲਿਊਸ਼ਨ ਵੱਧਦਾ ਰਹਿੰਦਾ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਕਿੰਨੀ ਦਿੱਕਤ ਆ ਰਹੀ ਹੈ ਉੱਧਰ
ਬਿਲਕੁਲ ਜੀ ਦੇਖੋ ਸਾਹ ਲੈਣ ਚ ਕਿੰਨੀ ਦਿੱਕਤ ਆ ਰਹੀ ਏ ਉੱਥੇ ਪਸ਼ੂ ਪਕਸ਼ੀ ਵਾਸਤੇ ਕਿੰਨਾ ਮੁਸ਼ਕਿਲ ਹੈਗਾ ਜੀ ਜੀਵਨ
ਸਈ ਗੱਲ ਏ।
ਬੰਦੇ ਪੇੜ ਤੇ ਲਗਾ ਨੀ ਰਏ ਕੱਟੀ ਜਾ ਰਏ ਨੇ ਏਦੇ ਕਰਕੇ ਇਨਵਾਇਰਮੈਂਟ ਬੋਤ ਜ਼ਿਆਦਾ ਤਾਂ ਹੈ ਜੀ
ਸਈ ਗੱਲ ਐ ਕਿਉਂਕਿ ਦੇਖੋ, ਪੇੜ ਜਿੰਨੇ ਲਾਓਗੇ ਓਨਾ ਧੁੱਪ ਤੋਂ ਬਚੇ ਰਓਗੇ ਲੋਕੀ ਏਹ ਨੀ ਸੋਚਦੇ ਲੋਕ ਕਿ ਪੇੜ ਕੱਟ ਕੇ ਕਦੀ ਕੋਈ ਕੀ ਚੀਜ਼ ਬਣਾ ਰਿਆ, ਕੋਈ ਕੀ ਚੀਜ਼ ਬਣਾ ਰਿਆ, ਕੋਈ ਵੇਚ ਰਿਆ ਪੇੜ ਕੱਟ ਕੇ ਲੱਕੜ ਕੋਈ ਮਤਲਬ ਉਈਤੇ ਆਪਣੇ ਫੈਦੇ ਅਸਤੇ ਸੋਚ ਰਏ ਨੇ ਏਹ ਨਈ ਦੇਖ ਰਿਆ ਕੋਈ ਕੀ ਬਈ, ਆਪਾਂ ਅਗਰ ਪੇੜ ਜਿਆਦਾ ਤੋਂ ਜਿਆਦਾ ਲਾਈਏ ਸਾਡਾ ਇਨਵਾਇਰਮੈਂਟ ਕਿੰਨਾ ਵਦੀਆ ਰਏਗਾ ਧੁੱਪ ਤੋਂ ਬਚੇ ਰਾਂਗੇ ਆ ਤਾਂ, ਮੌਸਮ ਠੰਡਾ ਰਏਗਾ ਬਾਰਾਂ ਦੇ ਬਾਰਾਂ ਮਹੀਨੇ ਅਗਰ ਪੇੜ ਜ਼ਿਆਦਾ ਤੋਂ ਜ਼ਿਆਦਾ ਲੱਗਨ
ਬਿਲਕੁਲ ਜੀ ਬਿਲਕੁਲ, ਤੁਸੀਂ ਐਹ ਵੇਖੋ ਨਾ ਭਾਜੀ ਸਾਡੀ ਐਵੇਂ, ਗਲੀਆਂ ਚ ਨਾ ਫੈਕਟਰੀ ਖੁੱਲੀ ਈ ਐਵੇਂ ਘਰ ਦੇ ਨਾਲ-ਨਾਲ, ਏਹ ਵੇਖੋ ਗ਼ਲਤ ਹੈਗਾ ਨਾ ਭਾਜੀ ਓਦਾ ਵੇਖੋ ਕਿੰਨਾ ਗੰਦਾ ਧੂੰਆਂ ਹੂੰਦੈ।
ਸਈ ਗੱਲ ਐ ਦੇਖੋ ਜੀ ਸਾਹ ਲੈਣੇ ਚ ਪਤਾ ਏ ਕਿਤਨੀ, ਕਿੰਨੀ ਦਿੱਕਤ ਆਂਦੀ ਏ।
ਪਤਾ ਜੀ ਬੱਚਿਆਂ ਨੂੰ ਬਿਮਾਰੀ ਲੱਗ ਜਾਂਦੀ ਐ ਧੂੰਏਂ ਨਾਲ, ਐਨਵਾਇਰਮੈਂਟ ਵੀ ਕਿੰਨਾ ਖਰਾਬ ਹੁੰਦਾ ਏਦੇ ਨਾਲ ਵੈਦਰ ਤੇ ਕਿੰਨਾ ਫਰਕ ਪੈਂਦਾ
ਸਈ ਗੱਲ ਐ ਪਲਾਸਟਿਕ ਦੀ ਅੱਜ-ਕੱਲ ਦੇਖ ਸਕਦੇ ਓ ਨਾ ਤੁਸੀਂ ਕਿੰਨਾ ਮਤਲਬ ਪੋਲਿਊਸ਼ਨ ਵੱਧ ਗਿਆ ਪਲਾਸਟਿਕ ਆਲਾ ਲੋਕੀ ਪਲਾਸਟਿਕ ਜਲਾਦੇ ਰਹਿੰਦੇ ਨੇ ਤੁਸੀਂ ਆਪਣੇ ਘਰ ਦੀ ਵੀ ਅਗਰ ਕਿਧਰੇ ਬਾਜ਼ਾਰ ਨਿਕਲੋਗੇ ਓਧਰ ਲੋਕੀ ਕੂੜਾ ਜੇੜੇ ਸੜਕਾਂ ਤੇ ਗੇਰ ਦਿੰਦੇ ਨੇ, ਪੰਨੀਆਂ ਵਗੈਰਾ ਪਲਾਸਟਿਕ ਹੈਗੀਆਂ ਤੇ ਲੋਕੀ ਓਨਾਂ ਨੂੰ ਸੁਟ ਤਾਂ ਪਾਂਦੇ ਨੀ ਕਿੱਧਰੇ ਓਨੂੰ ਜਲਾਂਦੇ ਨੇ ਓ ਜੀਦੇ ਕਰਕੇ ਪੋਲਿਊਸ਼ਨ ਹੁੰਦਾ ਐ ਜੀਦੇ ਕਰਕੇ ਆਲੇ-ਦੁਆਲੇ ਸਾਹ ਲੈਣੇ ਦਿੱਕਤ ਤੇ ਹੋਰ ਸੌ ਬਿਮਾਰੀਆਂ ਹੁੰਦੀਐ ਓ ਲੱਗ ਜਾਂਦੀਆਂ ਬੰਦੇ ਨੂੰ।
ਬਿਲਕੁਲ ਜੀ ਬਿਲਕੁਲ, ਏਹ ਤੇ ਦੇਖੋ ਜੀ ਗਲੀਆਂ ਚ ਜਿਆਦਾ ਫੈਕ ਟਰੀਆ ਹੈਗੀਆਂ ਨੇ ਨਾ ਏਨੂੰ, ਚਾਈਦਾ ਵੀ ਸਾਰੇ ਇੰਡਸਟਰੀਅਲ ਏਰੀਆ ਚ ਕਰਨ ਇੱਕ ਜਗਾ ਮਿਲੇ ਉੱਥੇ ਹੋਣੀ ਚਾਹੀਦੀਆਂ ਸਾਰੀ ਫੈਕਟਰੀਆਂ ਕਿਉਂਕਿ ਬੱਚਿਆਂ ਤੇ ਬੋਤ ਅਸਰ ਪੈਂਦਾ ਜੀ ਗੰਦੇ ਧੂੰਏ ਦਾ ਇਨਵਾਇਰਮੈਂਟ ਦਾ ਬੱਚੇ ਤੁਆਨੂੰ ਪਤਾ ਬੋਤ ਜਲਦੀ ਬਿਮਾਰ ਹੋ ਜਾਂਦੇ ਨੇ।
ਸਈ ਗੱਲ ਐ ਤੁਸੀਂ ਹੁਣ ਤਿੰਨ-ਚਾਰ ਸਾਲ ਪੁਰਾਣੀ ਗੱਲ ਦੇਖ ਲਓ, ਓਧਰ ਦਿੱਲੀ ਕਿੰਨਾ ਮਤਲਬ ਪੋਲਿਊਸ਼ਨ ਹੋ ਗਿਆ ਸੀ ਬੱਚੇ ਵੱਡੇ ਮਤਲਬ ਕਿੰਨੀਆਂ ਡੈਥ ਰੇਟ ਵੱਧ ਗਿਆ ਸੀ ਓਧਰ ਦਾ
ਹਾਂ ਬਿਲਕੁਲ, ਬਿਲਕੁਲ ਜੀ ਬਿਲਕੁਲ।
ਤੇ ਵੈਦਰ ਤੇ ਤੁਸੀਂ ਹੁਣ ਦੇਖ ਸਕਦੇ ਓ ਜਿਵੇਂ ਬਾਰਿਸ਼ ਆਂਦੀ ਏ ਤੇ ਅਗਰ ਜਿਆਦਾ ਬਾਰਿਸ਼ ਕਿੰਨਾਂ ਨੂੰ ਨੁਕਸਾਨ ਦਿੰਦੀ ਏ, ਫਾਰਮਰ ਵਗੈਰਾ ਨੂੰ ਤੇ ਓਨਾਂ ਦੀ ਛੇ-ਛੇ ਸੱਤ ਸੱਤ ਮਹੀਨੇ ਦੀ ਜੇਹੜੀ ਖੇਤੀ ਏ, ਓਨਾਂ ਨੂੰ ਮਤਲਬ ਕਿਨਾਂ ਨੁਕ ਨੁਕਸਾਨ ਪੁਚਾ ਦਿੰਦੀ ਏ। ਓਨਾਂ ਦਾ ਪ੍ਰੋਫਿਟ ਜੇਹੜਾ ਆਉਣਾ ਹੁੰਦਾ ਐ। ਥੋੜਾ-ਬੋਤ ਅਰਨਿੰਗ, ਜਿਹਦੇ ਨਾਲ ਓਨਾਂ ਦੇ ਘਰ ਚੱਲਦੇ ਨੇ, ਓ ਸਾਰੀ ਉਜੜ ਜਾਂਦੀ ਐ
ਬਿਲਕੁਲ ਜੀ- ਬਿਲਕੁਲ, ਸਈ
ਓਈ ਓ ਤਾਂ ਗੱਲ ਐ ਬਾਈ, ਜੀਦੇ, ਜੋ ਚੀਜ ਜਿਆਦਾ ਵੀ ਆਏ ਨਾ ਓ ਚੀਜ਼ ਵੀ, ਘਾਟਾ ਕਰਾਂਦੀ ਐ। ਹਾਂ। ਨੁਕਸਾਨ ਬੜਾ ਹੈਗਾ ਏ, ਬਾਰਿਸ਼ ਦਾ ਜ਼ਿਆਦਾ ਆਣਾ ਵੀ ਨੁਕਸਾਨ ਏ ਤੇ ਘੱਟ ਆਣਾ ਵੀ ਨੁਕਸਾਨ ਏ। ਕਿਉਂਕਿ ਦੇਖੋ ਜੀ, ਕਈਆਂ ਕੋਲ ਅਗਰ ਪਾਣੀ ਦੀ ਕਮੀ ਹੋਏ। ਤੁਸੀਂ ਦੇਖ ਸਕਦੇ ਓ ਨਾ, ਪਾਣੀ ਦੀ ਕਈਆਂ ਕੋਲ ਕਮੀ ਹੋ ਜਾਂਦੀ ਐ। ਫਾਰਮਰ ਵਗੈਰਾ ਕੋਲ ਤੇ ਓ ਮਤਲਬ, ਚਾਂਦੇ ਨੇ ਕਿ ਬਾਈ ਸਾਡੇ ਖੇਤ ਨੂੰ ਪਾਣੀ ਮਿਲੇ ਵਦੀਆ ਤਰਾਂ ਤੇ ਓ ਥੋੜੀ ਬੋਤੀ ਬਾਰਿਸ਼ ਆਂਣਾ। ਓਨਾਂ ਆਸਤੇ ਵੀ ਵਦੀਆ ਐ। ਮਗਰ ਜਿਆਦਾ ਬਾਰਿਸ਼ ਤੁਸੀਂ ਦੇਖ ਸਕਦੇ ਓ, ਪਿਛਲੇ ਸਾਲ ਕੀ ਹੋਇਆ ਸੀ। ਪੰਜਾਬ ਦਾ ਹਾਲ। ਸਾਰਾ ਪੰਜਾਬ ਹੀ ਡੁੱਬ ਗਿਆ ਸੀ।
ਓਹੀ ਤੇ ਕਿੰਨੀ ਜ਼ਿਆਦਾ ਬਾੜ ਆ ਗਈ। ਜ ਬਹੁਤ ਜਿਆਦਾ
ਹਾਂ, ਲੋਕਾਂ ਦੇ ਘਰ ਵਗੈਰਾ ਵੀ ਉਝੜ ਗਏ ਸੀ। ਸਹੀ ਗੱਲ ਏ। ਕਾਰ ਵਗੈਰਾ ਉਜੜਗੇ ਤੇ, ਜਿਹੜੇ ਸਿੰਗਰ ਵਗੈਰਾ ਹੈਗੇ ਨੇ, ਇਹਨਾਂ ਨੇ ਕਿੰਨੀ ਮਤਲਬ ਮਦਦ ਕੀਤੀ ਲੋਕਾਂ ਦੀ। ਰਾਸ਼ਨ ਵਗੈਰਾ, ਪਹੁੰਚਾਏ। ਉਹਨਾਂ ਦੇ ਘਰ ਤੇ ਬੋਰਡ ਤੇ ਦੇਖ ਸਕਦੇ ਓ। ਵੀਡੀਓ, ਕਲਿਪਸ ਵਗੈਰਾ ਆਉਂਦੀ ਰਹਿੰਦੀਆਂ। ਸੋਸ਼ਲ ਮੀਡੀਆ ਤੇ ਬੋਰਡ ਤੇ ਜਾ-ਜਾ ਕੇ ਲੋਕਾਂ ਨੂੰ ਮਤਲਬ, ਸੇਵਾ ਕਰਦੇ ਰਹੇ ਲੋਕਾਂ ਦੀ। ਪੰਜਾਬ ਲੋਕ ਤਾਂ ਇੱਦਾਂ ਦੇ ਹੀ ਹੁੰਦੇ ਨੇ। ਦੇਖੋ ਜੀ, ਸਾਹਮਣੇ ਵਾਲੇ ਦਾ ਪਲਾ ਹੀ ਚਾਦੇ ਨੇ। ਉਹ ਤਾਂ ਸਾਰੇ ਪੰਜਾਬੀ ਲੋਕ, ਤੁਸੀਂ ਦੇਖ ਸਕਦੇ ਓ। ਸਾਡੇ
ਬਿਲਕੁਲ ਜੀ, ਬਿਲਕੁਲ ਬਹੁਤ ਜ਼ਿਆਦਾ
ਹਾਂ, ਤੇ ਗਰਮੀਆਂ ਚ, ਪਰ ਗਰਮੀਆਂ ਚ ਛਬੀਲ ਲਾਂਦੇ ਨੇ। ਲੋਕਾਂ ਤੇ ਦੇਖੋ, ਪਾਣੀ ਪਿਲਾਣਾ ਵੀ ਪੁੁੰਨ ਦਾ ਕੰਮ ਹੈਗਾ।
ਬਿਲਕੁਲ ਜੀ, ਬਿਲਕੁਲ ਅੱਜ-ਕੱਲ ਤੇ ਬਿਨਾਂ ਪਾਣੀ ਤੋਂ ਤੈਨੂੰ ਪਤਾ ਹੈਗਾ, ਜ਼ਿੰਦਗੀ ਨਹੀਂ ਹੈਗੀ। ਹੁਣ, ਤੁਸੀਂ ਇਹ ਵੇਖ ਲਓ। ਗਰਮੀ ਇੰਨੀ ਪੈ ਰਹੀ ਹੈ ਨਾ, ਕਿ ਬੰਦੇ ਨੂੰ ਦੋ-ਦੋ ਮਿੰਟ ਬਾਅਦ ਪਿਆਸ ਲੱਗਦੀ ਹੈਗੀ। ਹੁਣ ਤੁਸੀਂ ਆ ਵੇਖੋ, ਜਿਹੜੇ ਲੋਕੀ ਕੰਮ ਕਰ ਰਹੇ ਨੇ, ਇੰਨੀ ਗਰਮੀ ਚ। ਉਹਨਾਂ ਦੀ ਕਿੰਨੀ ਬਾਦਰੀ ਹੈਗੀ ਐਂ। ਕਿੰਨੀ ਧੋਪੀ ਚ ਦੁਪਹਿਰੇ ਕੰਮ ਕਰਦੇ ਨੇ ਜਿਹੜੇ। ਜਿਹੜੇ ਡਿਲੀਵਰੀ ਕਰਦੇ ਨੇ।
ਹਾਂਜੀ।
ਕਿੰਨੀ ਗਰਮੀ, ਜਿਹੜੇ ਲੋਕ ਕੰਮ ਕਰਦੇ ਹੈਗੇ ਨੇ।
ਸਹੀ ਗੱਲ ਏ। ਉਹ ਤਾਂ ਦੇਖੋ ਜੀ, ਕਈਆਂ ਦੀ ਮਜਬੂਰੀ ਹੁੰਦੀ ਐ। ਉਹ ਫਿਰ ਗਰਮੀ ਵਗੈਰਾ ਨਾ ਦੇਖ ਕੇ, ਆਪਣਾ ਘਰ ਪਰਿਵਾਰ ਦੇਖਦੇ ਨੇ, ਕਿ ਬਈ ਆਪਾਂ ਘਰ ਪਰਿਵਾਰ ਚਲਾਣਾ ਐ। ਭਾਵੇਂ ਵੀਹ ਹਜ਼ਾਰ, ਪੰਦਰਾਂ ਹਜ਼ਾਰ ਜੋ ਵੀ ਮਿਲ ਜੇ।
ਹਾਂ। ਉਹ ਤੇ ਹੈ ਹੀ ਏ, ਜੀ। ਬਿਲਕੁਲ ਸਹੀ ਗੱਲ। ਪਤਾ ਕੀ ਹੈ ਜੀ। ਤੁਸੀਂ ਬੱਸ ਇਨਵਾਇਰਮੈਂਟ ਨੂੰ ਥੋੜ੍ਹਾ ਸਹੀ ਰੱਖੋ। ਅਤੇ ਸਾਨੂੰ ਹੀ ਫੈਦਾ ਹੈਗਾ। ਕਿਊ ਜੀ? ਜਨਤਾ ਨੂੰ
ਸਹੀ ਗੱਲ ਏ। ਉਹੀ ਤਾਂ ਕਹਿ ਰਹੇ, ਜਿੰਨੇ ਮਤਲਬ ਪੇੜ ਉਗਾਓ ਗੇ, ਫੇਰ ਧੁੱਪ ਤੋਂ ਬੱਚੇ ਰਹੋਗੇ। ਹੁਣ ਤੋਪ ਜ ਜਿਓ ਜੀ, ਕਿੰਨੀ ਤੇਜ਼ ਹੋ ਰਹੀ ਐ। ਲੋਕੀ ਪਾਣੀ ਪਿਲਾ ਰਹੇ ਨੇ। ਕਈ ਤਰਸ ਵੀ ਰਹੇ ਨੇ ਪਾਣੀ ਨੂੰ। ਤੁਸੀਂ ਰਾਜਸਥਾਨ ਵਾਲੀ ਸਾਈਡ ਚਲੇ ਜਾਓ, ਉੱਧਰ ਮਤਲਬ ਜਿੰਨੀ ਤੇਜ਼ ਧੋਪ ਏ ਤੇ, ਉੱਧਰ ਲੋਕ ਕਿ ਪਾਣੀ ਨੂੰ ਕਿੰਨਾ ਤਰਸਦੇ ਨੇ। ਉੱਧਰ ਪਾਣੀ ਦੀ ਨਾ ਬਹੁਤ ਜ਼ਿਆਦਾ ਸ਼ੋਰਟੇਜ ਹੈਗੀ ਏ।
ਬਿਲਕੁਲ ਜੀ- ਬਿਲਕੁਲ, ਤੁਸੀਂ ਮੁੰਬਈ ਚ ਨੀ ਵੇਖਦੇ ਪਏ ਮ ਮੁੰਬਈ ਪਾਣੀ ਓੜ ਹੀ ਗਿਆ ਸੀ ਸਾਰਾ।
ਹਾਂਜੀ। ਪਾਣੀ ਵੀ ਦੇਖੋ, ਅੱਜ-ਕੱਲ ਕਿੰਨਾ ਮਤਲਬ ਵਿਕਣ ਲੱਗ ਗਿਆ, ਮੁੰਬਈ ਸ਼ਹਿਰ ਦੇ ਅੰਦਰ ਤੁਸੀਂ ਦੇਖ ਸਕਦੇ ਓ। ਉੱਧਰ ਪੰਜ-ਪੰਜ, ਦਸ-ਦਸ ਰੁਪਏ ਦੀ ਥੈਲੀਆਂ ਵਿਕਦੀਆਂ ਦੇ, ਠੰਡੇ ਪਾਣੀ ਦੀਆਂ।
ਹਾਂ, ਦੇਖ ਲਓ।
ਹਾਂ ਤੇ ਹੁਣ ਪਾਣੀ ਵਿਚਣ ਦੀ ਚੀਜ਼ ਨੀ ਸੀ। ਲੋਕਾਂ ਨੇ ਇਹ ਵੀ ਧੰਦਾ ਬਣਾ ਲਿਆ। ਕਿ ਬਾਈ ਹਾਂ, ਪਾਣੀ ਥੋੜਾ-ਥੋੜਾ ਭਰ ਕੇ, ਥੈਲੀਆਂ ਚ ਪੰਜ-ਪੰਜ, ਦੱਸ-ਦੱਸ ਰੁਪਏ ਫਰੀ ਦੇ ਕਮਾ ਕੇ ਆਪਣੀ ਮਤਲਬ ਅਰਨਿੰਗ ਵਧੀਆ ਕਰ ਲੈਂਦੇ ਨੇ, ਓਧਰੋਂ ਹੀ।
ਉਹੀ ਤੇ, ਪਰ ਭਾਜੀ ਪਤਾ ਕੀ ਐ? ਸਰਕਾਰ ਨੂੰ ਜਿਵੇਂ ਜਿਵੇਂ ਪੰਜਾਬ ਹੀ, ਨੰਗਲ ਡੈਮ ਹੈਗਾ, ਉੱਥੇ ਕਿੰਨਾ ਪਾਣੀ ਏ। ਕਿ ਰੁਕਿਆਣ ਦਾ ਤਾਂ ਫਰੀ ਫੰਡ ਦਾ, ਇਹੀ ਪਾਣੀ ਇਹਨਾਂ ਨੂੰ ਚਾਹੀਦਾ ਕਿ ਅਗੇ ਦੇਣ।
ਹਾਂ ਸਹੀ ਗੱਲ ਏ। ਦੇਖੋ, ਇਕੱਠੇ ਫੇਰ ਪਾਣੀ ਛੱਡਦੇ ਨੇ, ਜਦੋਂ ਪਿੱਛੇ ਜ਼ਿਆਦਾ ਭਰ ਜਾਂਦਾ ਐ, ਡੈਮ ਦੇ ਤੇ ਓਵਰਫਲੋ ਹੋ ਕੇ ਸਾਰੇ ਮਤਲਬ ਖੇਤਾਂ ਚ ਵੜ ਜੇਗਾ, ਸਾਰੀ ਜਗ੍ਹਾ ਵੜ ਜਾਏਗਾ ਪਾਣੀ ਬਾੜ ਆ ਜਾਏਗੀ, ਫੇਰ ਇਹੀਓ ਕਹਿੰਦੇ ਨੀ ਵੀ ਬਾੜ ਆ ਗਈ। ਕੋਈ ਫਾਇਦਾ ਨੀ ਐ, ਫਿਰ ਉਸ ਚੀਜ਼ ਦਾ ਦੇਖੋ, ਕੋਈ ਫਾਇਦਾ ਨੀ ਹੁੰਦਾ ਨਾ, ਕਿਸਾਨ ਨੂੰ ਵੀ ਫਿਰ ਨੁਕਸਾਨ ਵਿਚ ਰਹਿੰਦਾ।
ਬਿਲਕੁਲ ਜੀ ਬਿਲਕੁਲ, ਓਹੀ ਗੱਲ ਹੈ ਨਾ ਸਾਰੀ। ਹਰ ਸਟੇਟ ਵਿੱਚ ਪਾਣੀ ਪਹਿਣਾ ਚਾਹੀਦਾ, ਜਿੱਥੇ ਕਮੀ ਆਦੀ ਉੱਥੇ ਪ਼ਭੇਜਣਾ ਚਾਹੀਦਾ ਪਾਣੀ।
ਸਹੀ ਗੱਲ ਏ ਤੇ ਕਈ ਜਿੱਧਰ ਕਮੀ ਹੈਗੀ, ਉੱਧਰ ਭੇਜਣਾ ਤਾਂ ਬਹੁਤ ਜ਼ਰੂਰੀ ਗੱਲ ਏ।
ਬਿਲਕੁਲ ਜੀ ਬਿਲਕੁਲ।
ਵੀ ਦੇਖੋ ਜਿਨਾਂ ਕੋਲ ਪਾਣੀ ਨੀ ਹੈਗਾ ਉਹਨਾਂ ਨੂੰ ਕਦਰ ਪੁੱਛ ਕੇ ਦੇਖੋ ਪਾਣੀ ਦੀ।
ਬਿਲਕੁਲ-ਬਿਲਕੁਲ ਵੀ ਬਹੁਤ ਕਦਰ ਹੈ ਇਕ-ਇਕ ਬੂੰਦ ਦੀ ਕਦਰ ਹੁੰਦੀ ਹੈ ਪਾਣੀ ਦੀ।
ਹਾਂ, ਤੇ ਜਿਨਾਂ ਵਲ ਪਾਣੀ ਹੈਗਾ ਉਨਾਂ ਨੂੰ ਕਦਰ ਹੀ ਨੀ ਹੈ ਜੀ ਦੇਖ ਸਕਦੇ ਹੋ ਅੱਜ-ਕੱਲ੍ਹ ਐਵੇਂ ਹੀ ਡੋਲਦੇ ਰਹਿੰਦੇ ਨੇ ਪਾਣੀ। ਫਰੀ-ਫੰਡ ਚ ਦੇਖ ਸਕਦੇ ਹੋ ਬਰਸ਼ ਕਰਦੇ ਨੇ ਤੇ ਪਾਣੀ ਚੱਲਦਾ ਛੱਡ ਦਿੰਦੇ ਨੇ ਜਾਂ ਫੇਰ ਨਹਾਦੇ ਨੇ ਤੇ ਪਾਣੀ ਚੱਲਦਾ ਹੀ ਰਹਿੰਦਾ ਹੈ ਬਾਲਟੀ
ਬਿਲਕੁਲ-ਬਿਲਕੁਲ, ਹਾਂ ਸਹੀ ਗੱਲ ਹੈ ਜੀ। ਹਾ, ਸਹੀ ਹੈਗਾ ਜੀ ਹਰ ਚੀਜ਼ ਦੀ ਕਦਰਰ ਕਰਨੀ ਚਾਹੀਦੀ ਹੈ ਜੀ।
ਹਾਂਜੀ, ਸਹੀ ਗੱਲ ਹੈ ਫਿਰ। ਜਿਸ ਚੀਜ਼ ਦੀ ਕਦਰ ਕਰਦੇ ਰਹੋਗੇ ਦੇਖੋ ਜੀ ਉਹ ਕਦਰ ਫਿਰ ਅੱਗੇ ਜਾ ਕੇ ਸਾਡੀ ਵੀ ਪਾਏਗੀ।
ਬਿਲਕੁਲ ਜੀ ਬਿਲਕੁਲ।
ਹਾਂ, ਜਿੰਨਾ ਮਤਲਬ ਕਦਰ ਕਰਨਾ ਹਟ ਜਾਓਗੇ, ਉਹ ਚੀਜ਼ ਫੇਿਰ ਸਾਡੀ ਵੀ ਕਦਰ ਨੀ ਕਰੇਗੀ ਅੱਗੇ ਜਾ ਕੇ। ਦੇਖੋ ਜੀ, ਕਰਮਾ ਹਰ ਕਿਸੇ ਦੇ ਆਂਦਾ।
ਹਾ ਫਿਰ ਬਿਲਕੁਲ ਜੀ।
ਹਾਂ, ਤੁਸੀਂ ਜਿਹਦੇ ਨਾਲ ਜਿਹੋ ਜਿਹਾ ਕਰੋਗੇ ਵਿਵਹਾਰ ਜਾਂ ਕੁਛ ਵੀ ਕਰੋਗੇ ਤੁਹਾਡੇ ਨਾਲ ਵੀ ਇਦਾਂ ਦਾ ਹੀ ਹੋਏਗਾ ਕੋਈ ਕਿਸੇ ਨਾਲ ਚੰਗਾ ਕਰੋਗੇ ਚੰਗਾ ਹੋਏਗਾ, ਬੁਰਾ ਕਰੋਗੇ ਬੁਰਾ ਹੋਏਗਾ।
ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ ਤੁਹਾਡੀ ਬਸ ਸਹੀ ਹੈਗਾ ਜੀ। ਵੈਦਰ ਨੂੰ ਥੋੜ੍ਹਾ ਸਹੀ ਰੱਖਣਾ ਚਾਹੀਦਾ ਕਿਉਂ ਭਾਜੀ।
ਹਾਂਜੀ, ਸਹੀ ਗੱਲ ਏ ਚਲੋ। ਠੀਕ ਹੈ ਭਾਜੀ ਸਤਿ ਸ੍ਰੀ ਅਕਾਲ ਜੀ